ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਸਤਿ ਸ੍ਰੀ ਅਕਾਲ। ਕ ਜੋ ਕਿੱਦਾਂ। ਹੋਰ ਠੀਕ-ਠਾਕ।
ਹਾਂਜੀ। ਵਧੀਆ-ਵਧੀਆ ਤੁਸੀਂ ਦੱਸੋ।
ਮਸ ਕਿਥੇ ਕੰਮ ਤੇ ਜਾ ਜਾਂਨੀ ਕਿੰਨੇ ਕੁ ਘਰ੍ਹਾਂ ਦਾ ਕੰਮ।
ਤਿੰਨ ਘਰਾਂ ਦਾ ਆਂਟੀ ਹੋਰ ਚਾਚੀ।
ਕਰ ਚਲ ਠੀਕ ਚੱਲਦਾ ਪਿਆ। ਬੱਚੇ-ਬੱਚੇ ਪਿੱਛੋਂ ਤੰਗ ਤੇ ਨੀ ਕਰਦੇ।
ਤੰਗ ਤੇ ਕਰਦੇ ਆ ਫੇਰ ਹੁਣ ਕੀ ਕਰੀਏ ਚਾਚੀ ਜੀ, ਕਰਨਾ ਤਾਂ ਪੈਣਾ। ਹਾਂਜੀ। ਤੁਸੀਂ ਸੁਣਾਓ ਆਪਣੀ ਸਿਹਤ ਦੀ?
ਬਸ ਸਵੇਰ ਦੇ ਮੈਂ ਤੇ ਬੜਾ। ਲੱਤ ਕਲ ਚੜਵਾ ਕੇ ਆਈ ਸੀ ਸੁਲਪਾਨ।
ਕੀ ਹੋਇਆ?
ਕੀ ਹੋਇਆ, ਲੱਤ ਬੜੀ ਪੀੜ ਕਰਦੀ।
ਫੇਰ ਦਿਖਾਇਆ ਨੀ ਡਾਕਟਰ ਨੂੰ।
ਹਾਂ, ਉਹ ਸੁਲਪਾਨ ਨੂੰ ਵਿਖਾ ਕੇ ਆਈ ਸਾਂ, ਝਾੜਾ ਕਰਵਾ ਕੇ।
ਅੱਛਾ, ਚੱਲ ਪਾਣੀ ਕੌਣ ਕਰਦਾ?
ਓਈ ਦਾਦੀ ਹੂਂਦੀ ਸਮਾਟ।
ਅੱਛਾ-ਅੱਛਾ ਲੱਗਾ ਫ਼ਰਕ?
ਵੇਖੋ ਹੁਨ ਖਾਨੀ ਪੀਂਦੀ ਆਂ ਲਾਚੀ -ਲੂਚੀ ਜੇ ਓਨੂੰ ਫ਼ਰਕ ਲਗੇਗਾ ਤੇ ਤਾਂ ਈ। ਨਹੀਂ ਤੇ ਫਿਰ ਡਾਕਟਰ ਕੋਲ ਈ ਜਾਣੇ ਆ।
ਅੱਛਾ-ਅੱਛਾ।
ਆਹੋ।
ਠੀਕ ਐ।
ਆਹ, ਹੋਰ ਤੇ ਉਹ ਗਈ ਸੀ। ਫਿਰ ਅਪਣਾ ਅਮਣ ਗਈ ਸੀ
ਆਹੋ ਪੇਕੇ ਹਾਂ ਆ ਗਈ, ਐਤਵਾਰ ਦੀ ਆ ਗਈ।
ਅੱਛਾ।
ਤੇ ਓਨੂੰ ਦੂਜੀ ਨੂੰ ਵੀ ਬੁਲਾ ਲਿਆਂਦਾ ਜਿਦੇ ਘਾਰ ਕੁੜੀ ਹੋਈ ਸੀ।
ਅੱਛਾ ਉੱਥੇ ਹੀ ਕਰਾ ਲਿਆਇਆ ਸੀ।
ਓਨਾਂ ਨੂੰ ਓਥੇ ਬੁਲਾ ਲਿਆ਼, ਏ ਲਿਆਏ ਸੀ ਲਾਗੇ ਤੇ ਹੈ ਵਾ। ਓਥੋਂ ਈ ਲੈ ਆਏ ਚੱਕਕੇ।
ਚੱਲ
ਓ ਵੀ ਰ‌ਈ ਏਥੇ ਫੇਰ।
ਹਾਂਜੀ-ਹਾਂਜੀ।
ਠੀਕ‌ ਏ ਦੋਵੇਂ ਭੈਣਾਂ ਰੱਲ ਕੇ ਅਪਣਾ ਨਾਲੇ ਇੱਕ ਕੁੜੀ ਨੂੰ ਦੇਖ ਲੇਆ ਸ, ਭਨੇਵੀ ਨੂੰ।
ਹਾਂ, ਨਾਲ ਭਣੇਵੇਂ ਨੂੰ ਵੇਖ ਲਿਆ, ਨਾਲ ਰਹਿ ਕੇ ਕੇ ਆ ਗਈ ਏ, ਨਾਲੇ ਬੱਚੇ ਲੈ ਆਈ, ਬੱਚੇ ਵੀ ਗਏ ਹੋਏ ਸੀ।
ਤੇਰੇ ਵੀ ਕੱਪੜੇ ਦਿੱਤੇ ਹੋਣੇ ਨੇ ਮਾਂ ਨੇ।
ਆ ਮੰਮੀ ਨੇ ਜਦੋਂ ਮੇਰਾ ਲੈਂਟਰ ਨੀ ਪੇਆ ਸੀ, ਉਦੋਂ ਦੇ ਬਨਾ ਕੇ ਰੱਖ ਰੱਖੇ ਕੇ ਹੋਏ ਸੀ।
ਅੱਛਿਆ।
ਤੇ ਉਹ ਉਦੋਂ ਆਏ ਨਾ ਡੈਡੀ, ਮੰਮੀ ਬਮਾਰ ਹੋ ਗੀ। ਤੇ ਹੁਣ ਭੇਜਤੇ ਆ, ਨਿਆਣਿਆਂ ਦੇ ਮੇਰੇ। ਮੇਰਾ ਸੀਅ ਕੇ ਭੇਜਤਾ ਵਧੀਆ, ਪੀ ਜਿੱਦਾਂ ਵਿਆਹ ਸ਼ਾਦੀ ਤੇ ਪਾਉਣ ਲਈ। ਚਲੋ ਪਰਮਾਤਮਾ ਕਰੇ ਉਹਦੀ ਵੱਡੀ-ਵੱਡੀ ਉਮਰ ਹੋਵੇ।
ਬਾੱਸ ਜੀ, ਦੇਂਦੀ ਰਵੇ।
ਬੱਸ ਦਿੰਦੀ ਰਵੇ, ਵੱਡੀ-ਵੱਡ ਡੀ ਉਮਰਾ ਹੋਏ ਓਦੀ ਵਚਾਰੀ ਦੀ ਨਾਲੇ ਪਓ ਦੀ, ਪਓ ਦੇ ਸੇਰ ਤੇ, ਤੇ ਬੈਠੀ ਏ ਓ ਵੀ।
ਪਓ ਦੇ ਸੇਰ ਤੇ ਬੈਠੀ। ਹਜ਼ੂਰ ਸਾਹਿਬ।
ਹਾਂ ਪਓ ਦੇ ਸੇਰ ਤੇ ਦੇਨ ਦੇ, ਓ ਵਚਾਰੀ।
ਹੁਣ ਗੋਡੇ ਗੁਡੇ ਠੀਕ ਨੇ।
ਠੀਕ ਏ, ਏਦਾਂ ਹੀ ਆ ਵਿਚਾਰੀ ਲੱਗੀ ਫਿਰਦੀ। ਹਾਂ, ਬਸ ਦਵਾਈ ਚੱਲਣ ਦੀ ਐ ਵਿਚਾਰੀ ਦੀ, ਦਵਾਈ ਖਾ ਲੈਂਦੀ ਐ ਤੇ ਤੁਰ ਪੈਂਦੀ ਐ ਤੁਹਾਡੇ ਵਾਂਗੂ।
ਅੱਛਾ, ਮੈਂ ਵੀ ਮੈਂ ਕਿਹਾ ਚੱਲ ਇੱਕ ਵਾਰੀ ਚੜਵਾਵੇ ਹਲੀ ਜੇ ਨਾ ਆਰਾਮ ਆਇਆ, ਤੇ ਫਿਰ ਦਵਾਈ ਤੇ ਹੈ ਹੀ ਏ ਨਾ।
ਨਈ, ਲਾੱਤ ਨੂੰ ਹੁੰਦਾ ਕੀ ਏ? ਅੱਛਾ, ਤੇ ਭਾਰ ਨੀ ਪਿਆ, ਭਾਰ ਨੀ ਪਾਂਦੀ।
ਨਾ ਭਾਰ ਨੀ ਪਾਂਦੀ ਏ, ਫੇਰ ਓਧਰ ਦਰਦ ਹੁੰਦੀ ਏ।
ਅੱਛਾ, ਅੱਛਾ ਕੇੜੇ ਸੱਜੀ ਕੇ ਖੱਬੀ?
ਸੱਜੀ
ਸੱਜੀ-ਸੱਜੀ, ਅੱਛਾ-ਅੱਛਾ। ਆਹੋ ਓਧਰ ਨੂੰ ਜਸਲੀਨ ਸਗੋਂ ਕਹਿ ਰਹੀ ਸੀ, ਟੁੱਟਣ ਬਜ਼ਾਰੇ ਜਾਣ ਲਈ ਪੰਜਾਬ ਚ, ਤੇ ਉਹ ਵੀ ਨੀ ਸਗੋਂ ਗਏ, ਕਹਿੰਦੀ ਦਾਦੀ ਦੀ ਫਿਰ ਉਹ ਹੋਣ ਲੱਗ ਕਿਸ ਲੱਤ
ਮੇਰੀ ਲੱਤ ਪੀੜ ਕਰਦੀ ਸੀ, ਇਹਨੂੰ ਆਖਿਆ ਕਿ ਤੂੰ ਲੈ ਜਾ ਬੱਚਿਆਂ ਨੂੰ, ਉਹ ਫੇਰ ਤੂੰ ਵੀ ਜਵਾਬ ਦੇ ਦਿੱਤਾ।
ਮੈਂ ਅਮਨ ਨੀ ਹੈਗੀ ਸੀ, ਤੁਹਾਡੇ ਸਾਹਮਣੇ।
ਤੇ ਫਿਰ ਲੈ ਈ ਗ‌ਏ ਹੈਗ
ਆਹੋ ਅਮਨ ਨੀ ਹੈਗੀ ਸੀ ਘਰ, ਫੇਰ ਏਸ ਕਰਕੇ ਰਹਿਣ ਦਿੱਤਾ, ਮੈਂ ਕਿਆ ਫੇਰ
ਹਾਂ, ਅਗਰ ਘਾਰ ਕੱਲਾ ਵੀ ਨੀ ਛੱਡੇਆ ਜਾਂਦਾ।
ਆਹੋ ਘਰ ਵੀ ਜ਼ਰੂਰੀ ਆ, ਤੁਹਾਨੂੰ ਪਤਾ ਚੋਰ ਵੀ ਲਾਗੇ ਹੀ ਆ। ਨਾ ਫੇਰ ਇਸ ਕਰਕੇ, ਫੇਰ ਮੈਂ ਗਈ ਨੀ।
ਤਾਡੇ ਚ ਵੀ ਕੋਈ
ਆਹੋ ਜਸਲੀਨ ਵਿਚਾਰੀ ਆਈ ਸੀ ਸਾਡੇ ਘਰ ਕਹਿਣ, ਚਾਚੀ ਚੱਲੋ ਚਾਚੀ ਚੀ ਚੱਲੋ ਮਹਾਂ ਕੋਈ ਨੀ ਚਾਚੀ ਤੇਰੀ ਆਏਗੀ ਤੇ ਚੱਲ ਜਾਂਗੇ, ਨਹੀਂ ਤੇ ਨਾ ਸਹੀ।
ਮਹਾਰਾਜਾ ਜਦੋਂ ਬੁਲਾਏਗਾ ਹੁਣ ਤੇ ਪ੍ਰੋਗਰਾਮ ਟੂਮ-ਟੂਮ ਗੈਰ ਕੋਨੀ ਨਾ ਹੋਣਾ।
ਹਾਂ।
ਹੁਣ ਮਹਾਰਾਜ ਜੀ ਦੇ ਏਥੇ ਵੀ ਏ ਨਾ ਪ੍ਰੋਗਰਾਮ।
ਕਿੱਥੇ ਕੁਠੀਆ ਤੇ
ਕੁਟੀਆਂ ਤੇ, ਹੁਣ ਕੁਟੀਆਂ ਤੇ ਪ੍ਰੋਗਰਾਮ ਹੋਣੇ ਜਿਹੜੇ ਹੁਣ, ਬਿਆਸ ਪੂਜੇ ਦੇ ਪਾਠ ਧਰੀਚਿਆ ਨੇ, ਐਣੈ ਨੇ ਅੱਠ ਤਰੀਕ।
ਅੱਠ ਨੂੰ ਐਂ।
ਆੱਠ ਨਈ ਬਿਆਸ ਪੂਜਾ ਤੇ ਹੈਗੀ ਉਨ ਉਨੱਤੀ ਤਰੀਕ ਦੀ।
ਤੀਏ ਜੁਲਾਈ ਦੀ
ਆਹ ਉਨੱਤੀ ਜੁਲਾਈ ਦੀ, ਅੱਛਾ ਤੇ ਪਾਠ ਧਰੀ ਜਾਣੇ ਨੇ ਅੱਠ ਨੂੰ।
ਅੱਛਾ, ਪਾਠ ਧਰੇ ਜਾਨਗੇ। ਅੱਛਾ, ਫੇਰ ਤੁਸੀਂ ਜਾਓਗੇ।
ਲੱਤ ਠੀਕ ਹੋਏਗੀ ਤੇ ਫੇਰ ਤੇ ਜਾਵਾਂਗੀ, ਲੱਤ ਠੀਕ ਹੋਏ ਤੇ। ਅੱਠ ਵਜੇ, ਫਿਰ ਤੇ ਘਰ ਤੋਂ ਫਿਰ ਤੇ ਜਾਣਾ ਪਊਗਾ ਈ। ਨਾ ਬਲਾਨਗੇ ਤੇ ਓਨਾਂ ਦੇ ਹਾੱਥ ਸਾਰਾ ਕਾੰਮ
ਨਈ ਬੁਲਾਉਣਗੇ-ਬੁਲਾਉਣਗੇ ਕਰਨਗੇ ਲੱਤ ਸ‌ਈ, ਫੇਰ ਈ ਤਾਨੂੰ ਬੁਲਾ ਲੈਣਗੇ, ਕੋਈ ਨੀ।
ਹੋਰ, ਮੱਥਾ ਟੇਕਨ ਤੇ ਜਾਣਾ ਈ ਏ ਫੇਰ।
ਹਾਂ ਇਹ ਤੇ ਹੈ ਹੀ ਆ ਫਿਰ, ਫੇਰ ਤੇ ਜਾਣਾ। ਬਣਨੇ ਉੱਥੇ ਤੇ, ਮੈਂ ਐਹੀ ਪੁੱਛਣ ਦੀ, ਮੈਂ ਵੀ ਚੱਲ, ਬਿਆਸ ਪੂਜਾ ਤੇ ਲੈ ਜਾਵਾਂਗੇ ਨਿਆਣਿਆਂ ਨੂੰ।
ਹਾਂ, ਓਦਾਂ ਤੇ ਗਏ ਕੋਈ ਨੀ ਕਿਤੇ ਵਿਚਾਰੇ।
ਆਹੋ, ਨਾਨਕੇ ਤੁਹਾਡੇ ਵੀ ਨੀ ਗਏ।
ਨਾ ਸਾਡੇ ਕੇੜਾ ਗਏ ਨੇ, ਸਾਡੇ ਵੀ ਤੇ ਏ ਈ ਰੋਂਦੇ ਰ‌ਏ ਨੇ। ਮੈਂ ਕੇ ਚੱਲ, ਲੈ ਕੇ ਚੱਲ, ਓ ਲੈ ਕੇ ਗਈ ਕੋਈ
ਓ ਬੜਾ ਰੋਇਆ, ਜਾਣਾ।
ਜਸਲੀਨ ਤੇ ਜੋਤ ਨੂੰ ਜ਼ਿਆਦਾ ਹਤੀ।
ਹਾਂ
ਏ ਫੇਰ ਲੈ ਕੇ ਕੋਨੀ ਗਈ।
ਅੱਛਾ, ਤੁਹਾਡੇ ਕਰਕੇ ਨੀ ਗਈ ਹੋਣੀ।
ਪੇਕੇ ਹੁੰਦੇ ਨੇ ਮਾਵਾਂ ਨਾਲ।
ਮਾਵਾਂ ਨਾਲ, ਚਾਚੀ ਜੀ ਏ ਤੇ ਸ‌ਈ ਤੇ ਤਾਡੀ। ਗੱਲ ਸਹੀ ਏ, ਪੇਕੇ ਮਾਵਾਂ ਨਾਲ, ਬਾਅਦ 'ਚ ਭਰਜਾਈਆਂ ਤੇ ਤੁਹਾਨੂੰ ਪਤਾ ਹੀ ਆ ਫੇਰ।
ਭਰਾਵਾਂ ਭਰਜਾਈਆ ਦਾ ਈ ਸਾਥ ਹੁੰਦਾ ਹੈ, ਬਸ।
ਆਈਆਂ ਨੇ, ਗਏ ਨਾ, ਗਏ
ਤਾਂ ਨਾ, ਸੀ ਉਹਨਾਂ ਕਿਹੜਾ ਆਖਿਆ ਕੀ ਆਈ ਸ਼ੁਕਰ ਕਰ, ਮੈਂ ਨਹੀਂ ਆਈ। ਖਰਚਾ ਹੀ, ਆ! ਹੋਰ
ਹਾਂ, ਨਾ ਨਾ ਮਾਵਾਂ ਹੀ ਸੋ ਚਾਅ ਕਰਦੀਆਂ, ਆਜੋ- ਆਜੋ। ਆਹੋ ਜੇ, ਦੇ ਕੇ ਆਵਾਂਗੇ ਤੇ, ਜੇ ਲੈ ਕੇ ਆਵਾਂਗੇ, ਚਾਚੀ ਜੀ, ਦੇ ਕੇ ਆਉਣਾ ਵੀ ਪੈਂਦਾ!
ਪੇਕੇ ਵੀ ਆਉਣਾ ਪੈਂਦਾ, ਫਿਰ ਇਸ ਕਰਕੇ ਨਿਕਲੀ।
ਇਹ ਵੀ ਹੈ, ਮਹਿੰਗਾਈ ਬੜੀ ਹੈ, ਤੇ ਕਰਨਾ ਵੀ, ਕੀ ਕਿਸੇ ਨੇ
ਗਰਮੀ, ਗਰਮੀ ਬੜੀ
ਆਹੋ ਇਹ ਤੇ ਹੈ, ਉਹ ਮਿਲ ਗਿਆ ਸਿਲੰਡਰ।
ਆਹ ਸਿਲੰਡਰ ਮਿਲ ਗਿਆ, ਲੈ ਗਈ ਸੀ
ਸਬਸਿਡੀ।
ਸਾ, ਸਾਡੀ ਸਬਸਿਡੀ ਕਿੱਥੇ ਆਉਂਦੀ।
ਅੱਛਾ, ਨਾ ਹਾਡੀ ਵੀ ਨੀ ਐਤਕੀ ਆਈ। ਚਾਰ ਦੀਦੀ, ਗੁਰਪਰੀਤ ਦੀਦੀ ਕਹਿ ਰਹੀ ਸੀ ਕਦੀ ਚਾਰ ਸਿਲੰਡਰਾਂ ਤੋਂ, ਬਾਅਦ ਆਏਗੀ!
ਮਹਿੰਗਾ ਹੋ ਗਿਆ, ਮਹਿੰਗਾ ਹੋ ਗਿਆ, ਸਿਲੰਡਰ ਗੁਰਪਰੀਤ ਦੱਸਣ ਦੀ ਅੱਜ ਮਹਿੰ, ਗੁਰਪਰੀਤ ਤਾਂ ਮਹਿੰਗਾ ਹੋਗਾ
ਪਰਨੀਤ ਨੂੰ, ਪੁੱਛਣਾ ਸੀ। ਪਰਨੀਤ ਭਰਾ ਕੇ ਲੈ ਕੇ ਆਈ! ਅੱਜ
ਮਹਿੰਗਾ ਹੋ ਗਿਆ
ਨਾ ਸਾਡਾ ਤੇ, ਵਾਹਵਾ ਲੰਘ ਗਿਆ ਟਾਈਮ, ਜਦੋਂ ਦਾ ਰਾਣਾ ਬਾਹਰ ਗਿਆ! ਉਦੋਂ ਦਾ ਲੱਗਾ ਸਾਡੇ
ਉਹ ਸ
ਮੈਂ ਤੇ ਚੁੱਲ੍ਹਾ ਬਾਲਣ ਦੇ ਆ ਤੇ। ਚੁਲਾ ਬਾਲ ਲਈ ਦਾ ਵਿੱਚੋ -ਵਿੱਚੋ, ਕੀ ਕਰੀਏ ਹੁਣ।
ਇਹ ਵੀ ਸਾਡੀ ਵੀ ਚੁੱਲਾ ਬਾਲਦੀ, ਜੇ ਸੁੱਕੀ ਸਬਜ਼ੀ ਹੋਵੇ ਨਾ। ਫੇਰ ਚੁੱਲ੍ਹਾ, ਬਾਲ ਲੈਂਦੀ ਫਿਰ
ਨਹੀਂ ਜਿੱਦਾਂ ਚਾਚੀ ਜੀ ਛੋਲੇ- ਛੂਲੇ ਬਾਲਣੇ, ਰਾਜਮਾਂਹ।
ਫੇਰ ਤੇ, ਨਹੀਂ ਉਹ ਛੋਲੇ- ਛੂਲੇ ਤੇ ਫੇਰ ਉਹਦੇ ਤੇ ਹੀ ਕਰਦੀ ਏ।
ਨਹੀਂ ਉਥੇ ਟਾਈਮ, ਲੱਗਦਾ ਚਾਚੀ ਜੀ।
ਹਾਂ। ਤੇ ਫਿਰ ਚਲਾ ਪਰ ਚੂੱਲਾ ਬਾਲ ਲਿਆ ਕਰੋ। ਸਾਡਾ ਮਹੀਨਾ ਈ ਕੱਢਦਾ, ਸਾਡਾ ਨੀ ਜ਼ਿਆਦਾ ਚਿਰ ਕੱਢਦਾ
ਆਹਾ।
ਆਹ, ਸਾਡਾ ਤਾਂ ਮਹੀਨਾ ਕਢਦਾ
ਚੱਲ ਇੰਨਾ ਬੜਾ, ਮਹੀਨਾ ਹੀ ਬੜਾ
ਪਰਿਵਾਰ ਨਾਲ ਸਾਡਾ ਟੱਬਰ ਨਾਲ ਹੀ ਟੱਬਰ ਨਾਲ ਹੀ ਸਾਰਾ ਕੁੱਛ ਹੁੰਦਾ ਹੈ। ਹਜੇ ਤੇਰੇ ਬੱਚੇ ਛੋਟੇ-ਛੋਟੇ ਨੇ ਨਾ, ਹਨਾ। ਸਾਡੇ ਆਪਣਾ, ਸੁਖ ਨਾਲ ਵੱਡੇ ਹੋ ਗਏ। ਹੋਰ ਕੀ ਕਰਦੀ ਪਈ ਐਂ। ਹੋਰ ਕੀ ਕਰਦੀ ਪਈ ਏਂ? ਹੋਰ ਕੀ ਕਰਦੀ ਪਈ ਏਂ?